ਹੈਲੋ, ਹਾਂਜੀ।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
ਹੋਰ ਕੀ ਹਾਲ ਹੈ?
ਵਧੀਆ- ਵਧੀਆ, ਤੁਸੀਂ ਸੁਣਾਓ ਠੀਕ ਹੋ?
ਬਸ ਵਧੀਆ, ਬਸ- ਬਸ ਵਧੀਆ। ਫੈਮਲੀ ਠੀਕ ਹੈ।
ਹਾਂਜੀ, ਫੈਮਲੀ ਵਧੀਆ। ਸਭ ਬਹੁਤ ਵਧੀਆ। ਹੋਰ ਸੁਣਾਓ ਤੁਸੀਂ?
ਹੋਰ ਤੁਸੀਂ ਦੱਸੋ ਕੀ ਕਰਦੇ?
ਹੈਲੋ।
ਹੈਲੋ।
ਹਾਂਜੀ। ਬਸ, ਬੈਠੀ ਸੀ ਹੁਣੇ। ਬੇਟੇ ਕੋਲੋਂ ਫੋਨ ਲਿੱਤਾ। ਫੋਨ ਲੈ ਕੇ ਬਹਿ ਜਾਂਦਾ ਏ। ਥੋੜੀ ਦੇਰ ਅਸੀਤੇ ਫੋਨ ਛੱਡੋ, ਨਾਲੇ ਹੀ ਫੋਨ ਗ ਆਪਾਂ ਮੈਂ ਕਿਚਨ ਵਿਚ ਗਈ ਹਾਂ, ਉਹਨੇ ਰੋਟੀ ਪਾਉਣ ਗਈ ਆ। ਫੋਨ ਰੱਖਿਆ ਮੈਂ ਸੈਲਫ ਤੇ। ਤੇ ਰੋਟੀ ਪਾ ਕੇ ਹੱਟੀਆਂ। ਮੈਂ ਕਿਹਾ ਫੋਨ ਚੁੱਕ ਕੇ ਕਮਰੇ ਚ ਜਾਂਦੀ ਆ, ਫੋਨ ਗੈਬ।
ਹ ਸਹੀ ਗੱਲ ਹੈ ਮੋਬਾਇਲ ਫੋਨ ਦੇ ਤੇ ਬੜੇ ਅਡਿਕਟਡ ਹੈ ਬੱਚੇ
ਬਹੁਤ ਜ਼ਿਆਦਾ ਬਾਕੀ ਉਹਨਾਂ ਦੇ ਫਾਇਦੇ ਵੀ ਬਹੁਤ ਨੇ